ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ
ਠੀਕ ਓ।
ਹਾਂਜੀ, ਵਧੀਆ, ਵਧੀਆ ਤੁਸੀਂ ਦੱਸੋ ਕੀ ਹਾਲ ਨੇ।
ਹਾਂਜੀ, ਹਾਂਜੀ ਬਹੁਤ ਵਧੀਆ ਅਸੀਂ ਠੀਕ ਠਾਕ ਆਂ। ਬਸ ਯਾਦ ਆਂਦੀ ਪੀ ਸੀ ਤੇ ਯਾਦ ਆ ਰਹੀ ਸੀ। ਅ ਬਟ ਬਣੇ ਦਿਨ ਹੋ ਗਏ ਸੀ ਤੇ ਮੈਂ ਕਿਹਾ ਗੱਲ ਹੀ ਨੀ ਹੋਈ ਤੁਹਾਡੇ ਨਾਲ ਹਾਂ।
ਹੋਰ, ਕਿੱਥੇ ਓ ਅੱਜ ਕੱਲ੍ਹ, ਗਾਇਬ ਈ ਓ ਤੁਸੀਂ ਤਾਂ।
ਨਹੀਂ ਅਸੀ ਤੇ ਇੱਥੇ ਈ ਆਂ, ਅਸੀਂ ਕਿੱਥੇ ਜਾਨਾਏ। ਕੀ ਹੁਨ ਤੁਹਾਡਾ ਈ ਫੋਨ ਘੱਟ ਆਂਦਾ ਵੈਆ।
ਮੈਂ ਕਿਹਾ ਤੁਸੀਂ ਗਾਇਬ ਈ ਓ ਅੱਜ ਕੱਲ੍ਹ, ਕਿੱਥੇ ਰਹਿੰਦੇ ਓ?
ਨਹੀਂ, ਨਹੀਂ ਅਸੀਂ ਇੱਥੇ ਆਂ, ਅਸੀਂ ਕਿਥੇ ਕਿੱਥੇ ਜਾਨਾਏ।
ਕਿੰਨੇ ਦਿਨ ਕਿੰਨੇ ਦਿਨ ਈ
ਬਸ ਟਾਈਮ ਈ ਨਈ ਮਿਲਦਾ।
ਅੱਛਾ, ਅੱਛਾ ਮੈਂ ਸਗੋਂ ਤੁਹਾਨੂੰ ਵਿੱਚ ਫੋਨ ਕੀਤਾ ਵੀ ਇੱਕ ਦੋ ਵਾਰੀ ਤੁਸੀਂ ਫੋਨ ਨਹੀ ਚੁੱਕ ਯਾ ਫੇਰ ਮੈਂ ਕਿਹਾ ਖਰੇ ਬਿਜ਼ੀ ਹੋਨੇ ਨੇ ਕਿੱਥੇ ਯਾ ਗਏ ਹੋਨੇ ਨੇ ਕਿੱਥੇ ਘੁੰਮਨ ਫਿਰਨ।
ਨਹੀਂ, ਨਹੀਂ ਬਸ ਕਹਿ ਰਹੀਆਂ ਨਾ, ਛੁੱਟੀਆਂ ਚੱਲਦੀਆਂ ਪਿਆ ਨ ਤੇ ਬ ਬੱਚੇ ਆਏ ਦੇ ਨੇ ਛੁੱਟੀਆਂ ਚ ਤੇ ਇਸ ਕਰਕੇ ਟਾਈਮ ਈ ਨਈ ਮਿਲਦਾ ਮੈਨੂੰ ਤਾਂ ਵੋਕ ਵੋਕ ਕਰਨ ਦਾ ਵੀ ਟਾਈਮ ਨੀ ਮਿਲਦਾ ਪਿਆ ਦੇਖੋ ਵੋਕ ਕਰਨੀ ਜ਼ਰੂਰੀ ਹੁੰਦੀ ਏ ਨਾ।
ਵੋਕ ਤਾਂ ਬਹੁਤ ਜ਼ਰੂਰੀ ਏ ਦੇਖੋ। ਵੋਕ ਪਹਿਲੇ ਵੇ ਕਿਉਂਕਿ ਆਪਣਾ ਸ਼ਰੀਰ ਧਿਆਨ ਨਾ ਬੰਦੇ ਨੂੰ ਪਹਿਲੇ ਰੱਖਣਾ ਚਾਹੀ ਅਸੀਂ ਹੈਗੇ ਆਂ ਕੀ ਧਿਆਨ ਈ ਨੀ ਰੱਖ ਦੇ ਆਪਣੇ ਸਰੀਰ ਦਾ
ਸਹੀ ਗੱਲ ਹੈਗੀ ਏ ਤੇ ਤੁਸੀਂ
ਮੈਨੂੰ ਹੁਣ ਦੇਖਲੋ ਭਾਵੇਂ ਚਲੋ ਕਦੀ ਕਦਾਰ ਚ ਸਕਿਪ ਹੋ ਜਾਏ ਹੋ ਜਾਏ ਪਰ ਮੈਂ ਸੈਰ ਕਰਨੀ ਹੀ ਕਰਨੀ ਅੱਧਾ ਘੰਟਾ ਜੋ ਮਰਜ਼ੀ ਹੋਜੇ ਭਾਵੇਂ ਮੈਂ ਓਪਰ ਛਤ ਤੇ ਕਰਾਂ ਯਾ ਮੈਂ ਬਾਹਰ ਜਾਵਾਂ ਪਾਰਕ ਵਿੱਚ।
ਅੱਛਾ।
ਹਾਂਜੀ ਬੋਤ ਫਾਇਦਾ ਦਿੰਦੀ
ਹਾਂ ਚਲੋ ਅੱਛੀ ਗੱਲ ਹੈਗੀ ਏ ਸੈਰ ਕਰਨੀ ਬੜੀ ਜ਼ਰੂਰੀ ਹੁੰਦੀ ਏ। ਸੈਰ ਕਰਨ ਨਾਲ ਨਾ ਬਿਮਾਰੀਆਂ ਵੀ ਦੂਰ ਹੁੰਦੀਆਂ ਅਨ। ਹੈਨਾ।
ਬਹੁਤ ਸਾਰੇ ਬਿਮਾਰ ਹਾਂਜੀ ਸਭ ਤੋਂ ਵੱਡਾ ਬੈਨੀਫਿਟ ਤਾਂ ਦੇਖੋ ਏ ਵੇ ਸਾਡੇ ਜੋੜਾਂ ਦਾ ਦਰਦ ਜਾਂਦਾ ਏ। ਹਾਂਜੀ ਦੂਜਾ ਐਵੇ ਅਸੀਂ ਪ ਲੇ ਹੋਵਾਂਗੇ ਸਾਡਾ ਜਿਵੇਂ ਤੁਹਾਨੂੰ ਪਤਾ ਹੀ ਲੇਡੀਜ਼
ਸਹੀ ਗੱਲ ਹੈ ਸਹੀ ਗੱਲ ਹੈ
ਹੈ ਨਾ ਭਾਵੇਂ ਭਾਵੇਂ ਅਸੀਂ ਜਿੰਨਾ ਮਰਜੀੀ ਘਰ ਦਾ ਕੰਮ ਕਰ ਲਈ ਪਰ ਉਹ ਕੰਮ ਨਾ ਐਕਸਰਸਾਈਜ਼ ਵਿੱਚ ਨਹੀਂੀ ਆਉਂਦਾ ਦੇਖੋ ਕਿਉਂਕਿ ਉਹਦੇ ਚ ਸਿਰਫ ਅਸੀਂ ਖਲੋਣਾ ਖਲੋਣਾ ਝਾੜੂ ਲਾਉਣਾ ਖਲੋ ਕੇ ਉਹ ਮਸਲ ਕਿੱਥੇ ਸਾਡੇ ਵਰਗ ਜੋਰ ਸਾਡੇ ਕਿੱਥੇ ਮੁੜਦੇ ਜੁੜਦੇ ਨੇ
ਰ ਵੋਕ ਕਰਨ ਨਾਲ ਤਾਂ ਥੋੜ੍ਹਾ ਹੁੰਦਾ ਚਲਦੇ ਨੇ ਗੋਡੇ ਵੀ ਚੱਲਦੇ ਨੇ ਹਨਾ ਥੋੜਾ ਹਾਂ ਥੋੜਾ ਡਾਇਜਸ਼ਨ ਮਤਲਬ ਕਿ ਤੁਸੀਂ ਕਰਦੇ ਹੋ ਵੋ ਜਾਣਦੇ ਹੋ ਤੁਸੀਂ
ਹਾਂਜੀ ਹਾਂਜੀ ਮੈਂ ਜਾਦੀ ਹੁਣ ਘਮਉਣ ਵੀ ਮੈਂ ਵਕ ਤੇ ਹੀ ਹੈਗੀ ਹਾਂ ਹਾਂਜੀ ਬਸ ਦਸ ਮਿੰਟ ਹੋ ਗਏ ਨਾ ਹੋਰ ਵੀਹ ਮਿੰਟ ਦੇਖੋ ਟਾਈਮਰ ਲੱਗਾ ਦਾ
ਐੱਚ ਸੀ
ਸਗੋਂ ਵਧੀਆ ਤੁਸੀਂ ਮੈਨੂੰ ਫੋਨ ਕਰ ਲਿਆ
ਅੱਛਾ ਅੱਛਾ
ਹੋਰ
ਅੱਛਾ ਅੱਛਾ ਤੇ ਤੁਸੀਂ ਸਵੇਰੇ ਸ਼ਾਮੀ ਬ ਕਰਦੇ ਹੋ
ਨਹੀਂ ਨਹੀਂ ਇਸ ਟਾਈਮ ਕਰਾਂਗੇ ਇਸ ਟਾਈਮ ਕੋ ਤਾਂ ਠੰਡੀ ਹਵਾ ਚੱਲਦੀ ਹੁੰਦੀ ਸ਼ਾਮ ਨੇ ਨਾ ਹੁੰਦੇ ਬੜਾ ਗੁਮਾ ਹੁੰਦਾ
ਅੱਛਾ ਅੱਛਾ ਤੇ ਸਵੇਰੇ ਵੀ ਕਰਦੇ ਹੋ ਵੋਕ
ਹਾਂਜੀ ਨਹੀਂ ਸਵੇਰੇ ਨੀ ਕਰਦੀ ਮੈਂ ਸਵੇਰੇ ਮੈਂ ਨਾ ਗਰਮ ਪਾਣੀ ਪੀਵਾਂਗੀ ਤੇ ਐਕਸਰਸਾਈਜ਼ ਕਰਾਂਗੇ ਹਾਂਜੀ ਸਵੇਰੇ ਸਵੇਰੇ ਐਕਸਰਸਾਈਜ਼ ਕਰ ਲਈ ਜ ਥੋੜ੍ਹੀ ਜਿਹੀ ਯੋਗਾ ਪੋਜਿਸ ਕਰ ਲਈਏ ਹਾਂਜੀ ਤੁਸੀਂ ਵੀ ਤੁਸੀਂ ਵੀ ਕਰਦੇ
ਮੈਂ ਤਾਂ ਕੀ ਅ ਪਹਿਲੇ ਤਾਂ ਮੈਂ ਧਿਆਨ ਰਗਦੀ ਹੁੰਦੀ ਸੀ ਹੁਣ ਤੇ ਅੱਜ ਕੱਲ ਧਿਆਨ ਹੀ ਨੀ ਰੱਖ ਪਾਉਂਦੀ ਸੀ ਬਸ ਇੰਝ ਨਿਕਲ ਜਾਂਦਾ ਟਾਈਮ ਮੇਰਾ ਸਾਰਾ ਦਿਨ ਬੱਚੇ ਆਏ ਨੇ ਹੈ ਤੇ ਬੱਚਿਆਂ ਚੋਂ ਟਾਈਮ ਹੀ ਨਹੀਂ ਮਿਲਦਾ
ਅੱਛਾ ਨਹੀਂ ਆਪਣੇਸ ਆਪਣੇ ਵਾਸਤੇ ਕਮ ਸੇ ਕਮ ਦਸ ਮਿੰਟ ਦਾ ਕੱਢੋ ਤੁਸੀਂ
ਦੇਖੋ ਰਾਤ ਤੀ ਇਹਨੇ ਥੱਕ ਜਾਂਦੇ ਆ ਨਾ ਥੱਕ ਕਿਟ ਸ ਹੋ ਜਾਹੀਦਾ ਹੈ ਤੇ ਸਵੇਰੇ ਫੇਰ ਆਖੀ ਲੇਟ ਖੁੱਲਦੀ ਉੱਠਣੇ ਆ ਸਵੇਰੇ ਉੱਠਦੇਿਆਂ ਨਾਲ ਫੇਿਰ ਇਹ ਹੁੰਦਾ ਵੀ ਹੁਣ ਇਹ ਵੀ ਕੰਮ ਕਰਲੋ ਤੇ ਉਹ ਵੀ ਕੰਮ ਕਰ ਲੋ ਹਨਾ ਲੋਕੋ ਰਹਿ ਹੀ ਜਾਂਦੀ ਹੈ ਹੋਰ ਮੈਂ ਹੁਣ ਸੋਚ ਰਹੀ ਹਾਂ
ਨਹੀਂ ਤੁਹਾਡੇ ਕੋਲ ਰਾਤ ਹੀ ਨਹੀਂੀ ਆਉਦੀ ਤੁਸੀਂ ਸਵੇਰੇ ਸਵੇਰੇ ਕਰ ਲਓ ਸਵੇਰੇ ਸਵੇਰੇ ਜ਼ਿਆਦਾ ਫਾਇਦੇ ਨੇ ਦੇਖੋ ਇੱਕ ਤਾਂ ਸਾਰੀ ਰਾਤ ਸਾਡਾ ਢਿੱਡ ਖਾ ਖ ਹੀ ਹੁੰਦਾ ਹੈ ਤੇ ਸਵੇਰੇ ਸਵੇਰੇ ਤੁਸੀਂ ਸੈਰ ਕਰੋਗੇ ਉਹਦੇ ਬਹੁਤ ਫਾਇਦੇ ਨੇ
ਅੱਛਾ ਹਾਂ ਇਹ ਗੱਲ ਤੁਸੀਂ ਸਹੀ ਕਹੀ ਹੈ ਵੈਸੇ ਹਨਾ
ਸਵੇਰੇ ਸਵੇਰੇ ਨਾਲੇ ਬੰਦੇ ਨੂੰ ਦੇਖੋ ਕੋਈ ਕੰਮ ਵੀ ਨੀ ਸਵੇਰੇ ਸਵੇਰੇ ਦੇਖੋਈ ਇਨੀ ਟੈਂਸ਼ਨ ਵੀ ਨੀ ਹੁੰਦੀ ਵੀ ਹਾਂਸੀਂ ਸਫਾਈ ਕਰਨੀ ਕੋਈ ਕੁਛ ਕਰਨਾ
ਹਾਂ ਹਾਂ ਇਹਹੀ ਗੱਲ ਤਾਂ ਹੈ ਹੀ ਹੈ
ਮੈਂ ਵੀ ਮੈਂ ਵੀ ਨਾ ਜ਼ਿਆਦਾਤਰ ਸਵੇਰੇ ਹੀ ਕਰਨੀ ਹਾਂ ਜਾਂ ਇਸ ਟਾਈਮ ਰਾਤੀ ਕਰਾਂਗੀ ਜਦੋਂ ਹਵਾ ਚੱਲਦੀ ਹੁੰਦੀ ਨਾ
ਅੱਛਾ ਅੱਛਾ
ਹਾਂਜੀ
ਨਹੀਂ ਅੱਛੀ ਗੱਲ ਹੈਗੀ ਹੈ ਮੈਂ ਵੀ ਸੋਚਦੀ ਪਹੀ ਹ ਰੂਟੀਨ ਬਣਾਵਾਂ ਕੋਸ਼ਿਸ਼ ਕਰਾਂ ਸਵੇਰ ਦਾ ਬਣਾਵਾਂ ਪਰ ਗੱਲ ਉਓਹੀ ਹੋਏ ਨਾ ਬਸ ਥੋੜਾ ਕੰਮ ਕੁਮ ਵਿੱਚ ਥੱਕ ਥੁੱਕ ਜਾਈਦਾ ਤੇ ਬਸ ਫਰ ਸੋਸ ਆ ਜਾਈਦਾ ਬਸ
ਨਹੀਂ ਬਸ ਮੈਂ ਤੁਹਾਨੂੰ ਦੱਸ ਦਿੱਤਾ ਹੁਣ ਤੁਸੀਂ ਸਵੇਰੇ ਨਾ ਸਵੇਰੇ ਬਹੁਤ ਫਾਇਦੇ ਨੇ
ਗੱਲ ਇਹ ਵੀ ਨਾ ਫਿਰ ਸਵੇਰੇ ਸਾਨੂੰ ਜਲਦੀ ਉੱਠਣਾ ਪੈ ਰਿਹਾ ਹੈ ਨਾ ਟਮ ਟਾਈਮਰ ਲ
ਨਹੀਂ ਨਹੀਂ ਤੁਸੀਂ ਉ ਟਾਈਮ ਰੱਖੋ ਆਪਣਾ ਆਪ ਤੁਸੀਂ ਕਿੰਨੇ ਵਜੇ ਜੋੜਦੇ ਤੁਸੀਂ ਛੇ ਵਜੇ ਤੋਂ ਉੱਠਦੇ ਹੀ ਹੋ
ਨਹੀਂ ਅੱਜ ਕੱਲ ਤਾਂ ਲੇਟ ਹੋ ਜਾਂਦੇ ਆ ਤੁਹਾਨੂੰ ਮੈਂ ਕਿਹਾ ਥਕਾਨ ਹੋ ਜਾਂਦੀ ਸੱਤ ਵੱਜ ਹੀ ਜਾਂਦੇ ਨੇ ਹਾਂ ਇਹ ਵੀ ਗੱਲ ਸਹੀ ਤੁਸੀਂ
ਕਿ ਦੇਖੋ ਸੈਰ ਕਰਨ ਨਾਲ ਨਾ ਬੜੀ ਬਿਮਾਰੀਆਂ ਵੀ ਦੂਰ ਹੁੰਦੀਆਂ ਮ ਸੁਣਿਆ ਸੀ ਇੱਕ ਤਾਂ ਤੁਸੀਂ ਚਲਦੇ ਰਹਿੰਦੇ ਅਤੇ ਉਹ ਤੁਹਾਡਾ ਢਿੱਡ ਬੜਾ ਘੱਟ ਹੁੰਦਾ ਸੈਰ ਇੱਕ ਤਾਂ ਨਾ ਐਸੀ ਚੀਜ਼ ਹੈਗੀ ਅਗਰ ਤੁਸੀਂ ਐਕਸਰਸਾਈਜ਼ ਕਰੋਗੇ ਤੁਹਾਡੇ ਜੋੜ ਪੀੜ ਹੋਣਗੇ ਸਰ ਤੁਹਾਡਾ ਸਾਰਾ ਸਰੀਰ ਦੇ ਘੱਟ ਹੋਏਗਾ
ਅੱਛਾ
ਜਿਵੇ ਅਸੀਂਕਸਰਸਾਈਜ਼ ਕਰਨ ਹਾਂ ਢਿੱਡ ਅੱ ਐਸਜ਼ ਕਰਾਂ ਟ ਦੀ ਹਨਾ ਚੈਸਟ ਦੀ ਵੱਖਰੀ ਕਰਨ ਆ ਕ ਪਰ ਉਹਦੇ ਵਿੱਚ ਤੁਸੀਂ ਸੈਰ ਕਰੋ ਤੁਹਾਡਾ ਲਰੇਡੀ ਆਟੋਮੈਟਿਕ ਤੁਹਾਡਾਾਰਾ
ਪੂਰਾ ਹੀ ਵੇਟ ਡਾਨ ਹੋਏਗਾ ਸਹੀ ਕਿਹਾ ਤੁਸੀਂ ਤੇ ਵੇਟ ਵੈਸੇ ਵੇਟ ਅਗ ਆਪ ਨੂੰ ਡਨ ਘੱਟ ਵੀ ਕਰਨਾ ਹੋਵੇ ਹਨਾ ੜ ਐਕਸਰਸਾਈਜ਼ ਕਰਨੀ ਜ਼ਰੂਰੀ ਯ ਕੀ ਹਿਸਾਬ
ਨਹੀਂ ਵੈਸੇ ਸੈਰ ਸੈਰ ਕਰ ਲਓ ਸੈਰ ਬਹੁਤ ਸਹੀ ਹੈ ਤੁਸੀਂ ਐਕਸਰਸਾਈਜ਼ ਨਹੀਂ ਵੀ ਕਰਦੇ ਨਾ
ਹਮ ਹਮ ਹੈਲੋ
ਹਾਂਜੀ
ਹਾਂਜੀ ਹਾਂਜੀ ਵਿੱਚ ਸ਼ਾਇਦ ਕੁਡ ਜਿਸ ਤ
ਅੱਛਾ ਅੱਛਾ ਹਾਂਜੀ ਉਹ ਮੈਂ ਤੁਹਾਨੂੰ ਦੱਸਿਆ ਤਵੇ ਮੈਂ ਸ਼ਹਿਰ ਤੇ ਵਾਂ ਨਾ ਫਿਰ ਗੱਡੀਆਂ ਗੁੱਡੀਆਂ ਸਾਰੀਆਂ ਥ
ਅੱਛਾ ਅੱਛਾ ਤੁਸੀਂ ਵੋਕ ਕਰ ਰਹੇ ਹੋ ਹਜੀ ਆ ਤੁਸੀਂ ਵਧੀਆ ਤੇ ਤੁਸੀਂ ਇੰਨੇ ਲੇਟ ਆ ਜਾਂਦੇ ਹੋ ਕਰਨ
ਹਾਂਜੀ ਨਾ ਜਿਵੇਂ ਸਾਡੇ ਘਰ ਡੋਗੀ ਵੀ ਹੈ ਨਾ ਫ਼ਿਰ ਉਹਨੂੰ ਵੀ ਥੋੜੀ ਜਿਹੀ ਸੈਰ ਕਰਾਉਣੀ ਆੁੰਂਦੀ ਹੈ
ਅੱਛਾ ਅੱਛਾ
ਅਤੇ ਫਿਰ ਇਹਨਾਂ ਦਾ ਵੀ ਤਾਂ ਦੇਖੋ ਦਿਲ ਕਰਦਾ ਬਾਹਰ ਨਿਕਲਣ ਦੀ
ਹਾਂ ਸਹੀ ਗੱਲ ਹੈਗੀ ਹੈ ਬਿਲਕੁਲ ਸਹੀ ਗੱਲ ਹੈ ਹਰ ਹਰ ਚੀਜ਼ ਦਾ ਹੁੰਦਾ ਬ ਚਲੋ ਹਾਂ ਤੇ ਹੁਣ ਮੈਂ ਵੀ ਸੋਚ ਰਹੀ ਹਾਂ ਹਾਂ ਨਹੀਂ ਮੈਂ ਵੀ ਸੋਚ ਰਹੀ ਹ ਹੁਣ ਸਵੇਰੇ ਤੋਂ ਨਾ ਰੂਟੀਨ ਬਣਾਵਾਂ ਆਪਣਾ ਤੇ
ਹਾਂਜੀ ਜ਼ਰੂਰ ਬਹੁਤ ਫ਼ਾਇਦਾ ਤੁਸੀਂ ਸਿਰਫ ਪੰਦਰਾਂ ਦਿਨ ਦੇਖੋ ਕਰ ਦੇਖਲ ਮੇਰੇ ਕਹਿਣ ਤੇ
ਅੱਛਾ ਤੇ ਮੇਰੀ ਗੱਲ ਸੁਣੋ ਮਤਲਬ ਜਿਸ ਤਰ੍ਹਾਂ ਸਾਡਾ ਬਾਹਰ ਥੋੜਾ ਚੌਂਕਹ ਥੋੜਾ ਖੁੱਲਾ ਵਿੇਹੜ ਹੈਗਾ ਆਪਾਂ ਉੱਥੇ ਵੀ ਵੋਕ ਕਰ ਸਕਦੇ ਹਾਂ
ਦੇਖੋ ਸੈਰ ਤੁਸੀਂ ਨਹੀਂ ਜ਼ਰੂਰੀ ਨਹੀਂ ਦੇਖੋ ਕਈਆਂ ਨੂੰ ਉਹ ਦਿੱਕਤ ਹੁੰਦੀ ਕਿ ਹਾਂ ਥੋੜ੍ਹਾ ਜਿਹਾ ਜਾ ਕੇ ਮੁੜਨਾ ਪੈਂਦਾ ਫਿਰ ਅੱਗੇ ਜਾ ਕੇ ਮੁੜਨਾ ਪੈਂਦਾ ਅਤੇ ਤਾਂ ਕੋਈ ਮਤਲਬ ਪ੍ਰੈਫਰ ਕਰਦਾ ਨਹੀਂ ਕਿ ਸਾਡੇ ਕੋਲ ਲੰਬੀ ਸੈਰ ਹੋ ਜਾਵੇ ਸਾਨੂੰ ਮੁਨਾ ਨਾ ਪੈ ਸਿੱਧਾ ਸਿੱਧਾ ਚੱਲਦੀ ਰਹੀਗੀ ਬਸ ਕਿਉਕਿ ਦੇਖੋ ਮੈਂ ਵੀ ਅਗਰ ਮੈਂ ਜਿਵੇਂ ਕੋਈ ਬਾਰਿਸ਼ ਵਗੈਰਾ ਆਦੀ ਫਿਰਰ ਬਾਹਰ ਨੀ ਨਿਕਲਿਆ ਜਾਂਦਾ ਦੇਖੋ ਫੇਿਰ ਉਸ ਟਾਈਮ ਮੈਂ ਵੀ ਉੱਪਰ ਹੀ ਸਹਿਰ ਕਰਨੀੀਆਂ ਮਜ਼ਬੂਰੀ ਕਿਉਂਕਿ ਮੈਂ ਵੀ ਆਦਤ ਹੈਗੀ ਆ ਵੀ ਸਿੱਧਾ ਸਿੱਧਾ
ਚੱਲਣ ਦੀ ਆਦਤ ਪੈ ਗਈੱ ਸੈਰ ਕਰਨੀ ਹੀ ਕਰਨੀ ਹੈ ਵੈਸੇ ਇਹ ਗੱਲ ਤੁਸੀਂ ਸਹੀ ਕਹੀ ਹੈ ਮੈਂ ਅਹ ਆਪਣਾ ਛੱਤ ਤੇ ਵੀ ਜਾ ਕੇ ਨਾ ਸੈਰ ਕਰ ਸਕ
ਹਾਂਜੀ ਪਹਿਲੇ ਆਦਤ ਪਾਓ ਦੇਖੋ ਇੱਕੋ ਦਮ ਦੇਖੋ ਤੁਸੀਂ ਕਾਰ ਨ ਸਕਦੇ ਅੱਧਾ ਘੰਟਾ ਤੁਸੀਂ ਪੰਜ ਮਿੰਟ ਤੋਂ ਵਅਦ ਉਥਓ ਪਹਿਲੇ ਪੰਜ ਮਿੰਟ ਕਰੋ ਫੇਿਰ ਹੋਲੀ ਵੀ ਤੁਹਾਨੂੰ ਲੱਗੇਗਾ ਨਾ ਕਿ ਹਾਂ ਦੱਸੋ ਤੁਸੀਂ ਹੁਣ ਚੱਲ ਪਾ ਰਹੇ ਹੋ ਜ਼ਿਆਦਾ
ਅੱਛਾ
ਵੇਟ ਹੁੰਦੇ ਨਾ ਸਮ ਤੁਸੀ ਜ਼ਿਆਦਾ ਵੀ ਨਹੀਂੀ ਚੱਲ ਪਾਉਂਦੇ ਹਾਂ ਇਸ ਕਰਕੇ ਹਾਂਜੀ ਤੇ ਉਹੀ ਬਸ ਫਿਰ ਤੁਸੀਂ ਪੰਜ ਮਿੰਟ ਤੋਂ ਸ਼ੁਰੂ ਕਰੋ ਪੰਜ ਮਿੰਟ ਕਰੋ ਫਿਰ ਦਸ ਮਿੰਟ ਕਰੋ ਐਵੇਂ ਐਵੇਂ ਕਰੋ ਹਾਂਜੀ
ਅੱਛਾ ਅੱਛਾ ਚਲੋ ਵਧੀਆ ਹਾਂ ਨਹੀਂ ਮੈਂ ਕਰਾਂਗੀ ਕੱਲ ਤੋਂ ਸ਼ੁਰੂ ਕਰਾਂਗੀ ਹੋਰ ਦੱਸੋ ਸੀ ਮਤਲਬ ਕਿ ਫਰੀ ਹੋ ਗਨੂੰ ਪਰ ਸੋਣ ਦਾ ਟਾਈਮ ਹੋ ਗਿਆ ਨਾ ਤੁਹਾਡਾ
ਅੱਛਾ ਅੱਛਾ
ਹਾਂਜੀ ਬਸ ਜਲਦੀ ਆਵਾਂਗੇ ਤੁਸੀਂ ਦੱਸੋ ਤੁਸੀਂ ਕਦੋਂ ਫ੍ਰਰੀ ਹੋ
ਬਸ ਸੁੰਦਰ ਮੂੰ ਕਹਿ ਦੁੰਦੀ ਬੱਚ ਅੱਛਰੀ ਓ ਪਾਦੀ ਆਾਂ ਮੈਂ ਹਨਾ ਟਾਈਮ ਮਿਲਦਾ ਹੀ ਨਹੀਂੀ ਬਸ ਇੰਝੇ ਨਿਕਲ ਜਾਂਦਾ ਪੂਰਾ ਟਾਈਮ ਹਾਂ ਹਾਂ ਇਹ ਵੀ ਗੱਲ ਸਹੀ ਕ ਕੋਈ ਨੀ ਬਣਾਵਾਂਗੀ ਪ੍ਰੋਗਰਾਮ ਕਦੀ ਆਵਾਂਗੇ
ਕਦੇ ਫ੍ਰਰੀ ਟਾਈਮ ਬਣਾਓ ਲੈਓ ਸਵੇਰੇ ਸਵੇਰੇ ਆਓ ਰਾਤੀ ਜਾਓ ਆਰਾਮ ਨਾਲ ਸਗੋਂ ਸਾਡੇ ਇੱਥੇ ਇੱਕ ਇਤਿਹਾਸਿਕ ਗੁਰਦੁਆਰਾ ਵੀ ਅਸੀਂ ਉੱਥੇ ਵੀ ਜਾ ਸਕਦੇ ਹਾਂ
ਅੱਛਾ ਅੱਛਾ
ਦਸ ਪੰਜ ਕਿਲੋਮੀਟਰ ਦੀ ਕਿਵੇਂ
ਅੱਛਾ
ਹਾਂਜੀ ਨੇਗੜੇ ਹੀ ਬਹੁਤ ਉੱਥੇ ਮਾਨਤਾ ਹੈ ਬਹੁਤ ਜ਼ਿਆਦਾ
ਅੱਛਾ ਅੱਛਾ
ਹਾਂਜੀ ਉ ਤੁਹਾਨੂੰ ਦਰਸ਼ਨ ਕਰਾਵਾਂਗੇ ਨਾਲ ਨਾ
ਅੱਛਾ ਚਲੋ ਠੀਕ ਆ ਨਾ ਮੈਂ ਫਿਰ
ਹਾਂਜੀ ਹਾਂਜੀ ਚਲੋ ਠੀਕ ਹੈ